ਹੈਲੋ, ਸਤਿ ਸ੍ਰੀ ਅਕਾਲ। ਔਰ ਕਯਾ ਹਾਲ ਹੈਂ? ਵਧੀਆ, ਹੋਰ ਦੱਸੋ। ਕੀ ਕਰਦੇ ਪਏ ਸੀ? ਕੀ ਕਰਦੇ ਪਏ ਸੀ?
ਤੁਆਡੇ ਨਾਲ ਗੱਲਾ ਕਰਦੀ ਆ।
ਪਤਾ ਹੈ ਅਹ ਮੈਂ ਨਾ ਹੁਨ ਹੋਲੀਡੇ ਵਰਕ ਕੀਤਾ ਹੈਨਾ, ਇੱਕ ਟੋਪਿਕ ਸੀ ਜਿਦੇ ਵਿਚ ਸਾਨੂ ਅਪਨੇ ਗ੍ਰੈਂਡ ਪੇਰੈਂਟਸ ਮਤਲਬ ਦਾਦਾ-ਦਾਦੀ ਜਾਂ ਨਾਨਾ-ਨਾਨੀ ਜੋ ਵੀ ਐ ੳਨਾਂ ਦੇ ਨਾਲ ਬੈ ਕੇ ੳਨਾਂ ਕੋਲੋਂ ਪੁੱਛਨਾ ਸੀ ਕੇ ੳਹ ਪੁਰਾਨੇ ਟਾਈਮ ਤੇ ਕੀ ਕਰਦੇ ਸੀ? ਲਾਈਕ ਪੁਰਾਨੇ ਟਾਈਮ ਤੇ ਕੀ ਗ ਖੇਡਾਂ ਖੇਡਦੇ ਸੀ, ਜਾਂ ਕਿੰਨਾ ਡਿਫਰੈਂਸ ਹੈ ਪੁਰਾਨੇ ਤੇ ਹੁਣ ਦੇ ਟਾਈਮ ਵਿੱਚ, ਮਤਲਬ ਕੀ ਅੰਤਰ ਹੈਨਾ ੳਹ ਸਾਨੂੰ ੳਨਾਂ ਨਾਲ ਗੱਲ ਕਰਨੀ ਸੀ ਤੇ ੳਦੇ ਬਾਰੇ ਨਾ ਸਾਨੂੰ ਪ੍ਰੋਜੈਕਟ ਬਨਾਨਾ ਸੀ। ਤੇ ਮੈਂ ਨਾ ਇੱਕ ਸਕ੍ਰੈਪ ਬੁੱਕ ਬਨਾਈ ਏ। ਮੈਂ ਤਾਨੂੰ ਦੱਸਦੀ ਹਾਂ ਤੁਸੀ ਦੱਸਨਾ ਜੇ ਆਈਡੀਆ ਸਹੀ ਹੈ ਕੇ ਨੀ। ਇੱਕ ਸਕ੍ਰੈਪ ਬੁੱਕ ਉਦੇ ਵਿੱਚ ਪਹਲੇ ਮੈਂ ੳਨਾਂ ਦੀ ਇੰਟਰੋਡਕਸ਼ਨ ਲਿਖ ਦਿੱਤੀ। ਉਹਨਾਂ ਦਾ ਨਾਂ ਤੇ ਬਾਕੀ ਸਭ ਉਹਨਾਂ ਦੀ ਹੋਬੀਜ਼ ਵਗੈਰਾ। ਫਿਰ ਉਹਦੇ, ਹਾਂਜੀ ਨਾ ਨੀਨੀ ਦੀ ਰੱਖਿਆ ਹਾਂ। ਕਿਉਂਕਿ ਏਹ-ਏਹ ਦਾ ਹਾਂ ਇਹਨਾਂ ਦਾਦਾ ਜੀ ਨੀ ਸੀ ਨਾ, ਅਸੀ ਨਾ ਨਾਨਾ ਦੀ ਫੋਟੋ ਵੀ ਮੈਂ ਉਹਨਾਂ ਦੀ ਲਾ ਦਿੱਤੀ।
ਕਿਹੜੇ ਵਾਲੇ, ਨਹੀਂ ਨਾਨਾ ਨਾਨੀ ਉਹ, ਮਿਕੀ ਮਾਮੀ ਜੀ ਵਗੈਰਾ ਨਾ?
ਹਾਂ ਨਈ- ਨਈ ਮੈਂ ਆਪਣੇ ਪਾਪਾ- ਮੰਮੀ ਦੀ ਲਾ ਦਿੱਤੀ ਸੀ।
ਪਾਪਾ-ਮੰਮੀ ਕੀ ਯਾਦ ਇਹ ਨਹੀ ਹੈ ਨਾ, ਯ ਅਰੇ ਯਾਰ ਅਭੀ ਪ੍ਰਜੈਂਟ ਕੇ ਪੁਛ ਹਾਂਦਾ ਨਾ ਪ੍ਰੇ-ਪ੍ਰੇਜੈਂਟ ਕੈਸੇ ਤੇ ਫਿਰ ਯਾਰ ਕਿਉਂ ਲਗਾਇਆ ਮਾਮਾ ਜੀ ਨਈ ਨਾਨੂ ਕਾ ਨਾ ਲਗਾਤੀ ਨਾ ਤੂੰਮ
ਮੇਰੇ ਕੋਲ ਉਨਾ ਦੀ ਫੋਟੋ ਨੀ ਸੀ ਮੇਰੇ ਕੋਲ ਪਾਪਾ-ਮੰਮੀ ਦੀ ਫੋਟੋ ਸੀ, ਹੋਰ ਉਹਨਾਂ ਕੋਲ ਚਾਚਾ- ਚਾਚੀ ਦੀ ਫੋਟੋ ਨਹੀ ਸੀ, ਇਹ ਵੀ ਫੇਰ ਹੋ ਜਾਂਦਾ।
ਅੱਛਾ ਅੱਛਾ, ਫੇਰ ਮੰਮਾ ਕੀ ਫੋਟੋ ਲਗਾ ਦਿੰਦੇ ਸਿਰਫ ਫੇਰ।
ਮਤਲਬ ਨਈ ਨਾ ਫਿਰ ਇੱਕ ਫੈਮਲੀ ਟ੍ਰੀ ਬਣਾਇਆ ਨਾ ਪਹਿਲੇ ਮੈਂ ਉਹਦੇ ਵਿੱਚ ਸਾਰੀ ਫੋਟੋ ਲਾਈਆਂ। ਫਿਰ ਮੈਂ ਨਾ ਕੀ ਕੀਤਾ ਟਰਡੀਸ਼ਨਲ ਗੇਮਸ ਦੇ ਬਾਰੇ ਲਿਖਿਆ। ਕਿ ਪਹਿਲੇ ਓ ਗਿੱਲੀ ਡੰਡਾ, ਕਬੱਡੀ ਇਹ ਸਭ ਖੇਲਦੇ ਸੀ ਨਾ ਆਪਣੇ ਟਾਈਮ ਤੇ ਛੁਪਨ- ਛੁਪਾਈ ਹੋ ਗਈ। ਲੰਗੜੀ ਡੰਗ ਵਗੈਰਾ ਉਹ ਸਭ ਖੇ ਲਿਖ ਖੇਲਦੇ ਸੀ ਠੀਕ ਹੈ, ਫਿਰ ਮੈਂ ਕੁੱਛ ਫੋਟੋਜ਼ ਲਾ ਦਿੱਤੀਆ ਪੁਰਾਨੀ ਲਾਈਕ ਛੁਪਨ-ਛੁ ਕੋਈ ਖੇਲਦੇ ਬੱਚੇ ਲੂਡੋ-ਸਨੇਕਸ
ਹੂੰ ਹੂੰ।
ਹਨਾ ਇਹ ਸਭ ਲਾ ਦਿੱਤਾ, ਫਿਰ ਉਹਦੇ ਬਾਅਦ ਨਾ ਮੈਂ ਅ ਟ੍ਰਡੀਸ਼ਨਲ ਰੈਸਪੀਜ਼ ਲਿਖੀਆਂ, ਲਾਇਕ ਪਹਿਲੇ ਕੀ ਹੁੰਦਾ ਸੀ। ਲੋਕ ਫਰੈਸ਼ ਵੈਜੀਟੇਬਲ ਖਾਂਦੇ ਸੀ ਹਨਾ। ਖੁਦ ਮਤਲਬ ਉਗਾ ਵੀ ਰਏ ਨੇ ਜਾਂ ਮਲਬ ਸ ਘਰ ਦਾ ਖਾਨਾ ਖਾਣ ਸੀ ਬੇਸਿਕਲੀ ਫਰੈਸ਼ ਪਕਾ ਕੇ ਦਾਲ- ਰੋਟੀ ਹਨਾ ਦਹੀਂ, ਛਾਜ, ਬਟਰ ਮਤਲਬ ਜੋ ਵੀ ਬਿਲਕੁਲ ਫਰੈਸ਼ ਹੁੰਦਾ ਸੀ ਹਨਾ, ਮਤਲਬ ਸਿਹਤਮੰਦ ਖਾਣਾ ਕਹਿ ਸਕਦੇ ਔ ਤੁਸੀਂ। ਤੇ ਅੱਜ ਕੱਲ੍ਹ ਕੀ ਹੁੰਦਾ ਐ, ਅਸੀਂ ਫਾਸਟੂਡ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਜਾਂ ਫਿਰ ਪੈਕਕੇਟ ਵਾਲਾ ਫੂਡ ਜਿਹੜਾ ਆਔਲਰੇਡੀ ਪੈਕ ਡ ਹੁੰਦਾ ਹਨਾ ਲਾਈਕ ਮੱਖਣ ਵੀ ਲੋਕੀ ਪਰਚੇਸ ਕਰ ਕੇ ਖਾਂਦੇ ਨੇ ਹਨਾ। ਤੇ ਇਹ ਹੋਗਿਆ ਨਾ ਟਡੀਸ਼ਨ ਰੈਸਪੀ ਲੋਕੀ, ਹਾਂ ਕੋਈ -ਕੋਈ ਪਰ ਕੁਛ- ਕੁਛ ਲੋਕ ਹਾਂ ਬਟ ਕੁੱਝ- ਕੁਛ ਲੋਕ ਕਹਿੰਦੇ ਨਾ ਕਿ ਅ ਮਤਲਬ ਟਾਈਮ ਨੀ ਹੈਗਾ ਜਾਂ ਬਹੁਤ ਸਾਰੀ ਰੀਜ ਨੇ ਉਹ ਬਜ਼ਾਰ ਤੋਂ ਪਰਚੇਸ ਕਰਦੇ ਆ ਤੇ ਉਹ ਯੂਜ ਕਰਦੇ ਹਨਾ। ਤੇ ਮੈਂ ਟ੍ਰਡਿਸ਼ਨਲ ਰੈਸਿਪੀ ਲਿਖੀਆਂ ਫਿਰ ਉਹਦੇ ਬਾਅਦ ਉਹਨਾਂ ਦੀ ਫੋਟੋ ਵੀ ਲਾ ਤੀ। ਕਿ ਅਹ ਮਤਲਬ ਫਰੂਟਸ ਤਾਜ਼ਾ- ਤਾਜ਼ਾ ਫਰੂਟਸ ਵੈਜਟੇਬਲ ਸੀਜਨਲ ਫਰੂਟ ਹੋ ਗਏ ਨਾ ਦਾਲ ਸਬਜ਼ੀ ਖਿਚੜੀ- ਵਿਚੜੀ ਬਣੀ ਹੋਈ ਇਹ ਸਭ ਚੀਜ਼ਾਂ ਦੀ ਫੋਟੋ ਵੀ ਮੈਂ ਲਾ ਦਿੱਤੀ। ਹਨਾ ਸਹੀ ਐ ਨਾ ਇਹ, ਫਿਰ ਉਹ ਉਹਦੇ ਬਾਅਦ ਨਾ ਐਂਜੂ ਕੇਸ਼ਨ ਦੇ ਬਾਰੇ ਲਿਖਿਆ ਕਿ ਪਹਿਲੇ ਬਹੁਤ ਨਿਰਮਲ ਅਅ ਸੀ ਐ ਕਲ ਜੇ ਐਜੂਕੇਸ਼ਨ ਸੀ ਹੁਣ- ਹੁਣ ਕੀ ਐ ਪੜ੍ਹਾਈ ਵਿੱਚ ਸਾਨੂੰ ਅਹ ਮਤਲਬ ਟੈਕਨੋਲੋਜੀ ਯੂਜ ਕਰਨ ਲਈ ਮਿਲ ਰਹੀ ਐ। ਹਨਾ ਅਸੀਂ ਕੰਪਿਊਟਰ ਵਗੇਰਾ ਦਾ ਇਸਤੇਮਾਲ ਕਰਕੇ ਅੱਛੀ ਟੈਕਨੋਲੋਜੀ ਨਾਲ ਪੜ੍ਹ ਸਕਦੇ ਹ ਹਨਾ।
ਚਲੀ ਗਿਆ ਅੱਛਾ। ਔਰ, ਏਹ ਵੀ ਕਿਆ ਚੈਟ ਜੀਵ
ਹਾਂ ਚੈਟ ਜੀ ਪਟੀ ਵੀ ਲਿਖਿਆ ਇਹੀ ਸੋਚ ਰਹੀ ਹ ਤੁਹਾਡੇ ਨਾਲ ਗੱਲ ਚਰਦੇ ਚਰਦੇ ਨਾ ਕੀ ਚੈਟ ਜੀਪ ੜੀ ਦਾ ਵੀ ਵਿੱਚ ਕੁਛ ਲਿਖਣਾ ਚਾਈਦਾ ਐ। ਹੁਣ ਚੈਟ ਜੀਪ ੜੀ ਦਾ ਜ਼ਮਾਨਾ ਐ। ਲਿਖਣਾ ਚਾਈਦਾ ਐ, ਹਾਂ ਪਰ ਓਦੀਆਂ ਨਾ ਪਿਚਰਸ ਨੀ ਮਿਲਣਗੀਆਂ ਹੁਣੇ।
ਸਾਰੀ ਕ੍ਰੀਟੀਿਵਿਟੀ ਚੈ ਚੀ ਪੀ ਟੀ ਬੋ ਸਾਰੀ ਐ ਨਾ।
ਹਾਂ ਬਟ ਓਦੇ ਬਾਰੇ ਕੀ ਲਿਖਾਂ, ਲਾਈਕ ਮੇ ਕੋ ਮੈਨੂੰ ਓਦਾ ਉਸਦੀ ਕੋਈ ਫੋਟੋ ਤੋਂ ਨਾ ਮਿਲੇਗੀ ਕੰਪੈਰੀਜ਼ਨ। ਨਈ ਪਰ ਮੈਂ ਸਚ ਦਸੋ ਥਰੀ ਆਂ ਮੈਂ ਵਿਚ ਚੈਟ ਜੀ ਪੀ ਡਿ ਲਿਖਾਂ ਕਿਉਂਕਿ ਹੁਣ ਤੇ ਚੈ ਜੀ ਦਾ ਜ਼ਮਾਨਾ ਏ। ਸਭ ਕੁਝ ਓਹੀ ਹੋ ਰਿਆ ਤੇ ਲਿਖਣਾ ਚਾਈਦਾ। ਤੇ ਫੇਰ ਨਾ ਮੈਂ ਕੀਤਾ ਮੈਂ ਇਕ ਕਮਪੇਰੀਜਨ ਲਿਖਿਆ, ਪਾਸਟ ਲਾਈਫ ਤੇ ਪਰੇਂਜਟ ਲਾਈਫ ਵਿਚ। ਮੈਂ ਅੰਤਰ ਲਿਖਿਆ ਕੀ ਪੈਲੇ ਲੋਕੀ ਬਾਰ ਖੇਡਦੇ ਸੀ ਹਨਾ। ਤੇ ਹੁਣ ਕੀ ਏ ਮੋਬਾਇਲ ਫੋਨ ਜਾਂ ਵੀਡੀਓ ਗੇਮ ਖੇਲੋ। ਹਨਾ ਪੈਲੇ ਹੈਲਦੀ ਫੂਡ ਸੀ, ਹੁਣ ਫਾਸਟ ਫੂਡ ਹੈਗਾ। ਪੈਲੇ- ਜੋ ਐਜੂਕੇਸ਼ਨ ਰਿਸੋਰਸਿਸ ਥੇ ਵੋ ਲਿਮਿਟਿਡ ਦੇ, ਹੁਣ ਸਮਾਟ ਕਲਾਸ ਹੈਗੀਆਂ, ਔਨਲਾਈਨ ਕਲਾਸਿਸ ਹੈਗੀਆਂ। ਪੈਲੇ ਜਾਦਾ ਫੈਮਲੀ ਟਾਈਮ ਸੀ, ਹੁਣ ਸਕਰੀਨ ਟਾਈਮ ਐ। ਐ ਫਰਕ ਐ ਨਾ, ਤੇ ਪੈਲੇ ਸਿੰਪਲ ਜੀ ਲਾਈਫ ਸੈਲਜੀ ਹੁਣ ਮੋਡਨ ਐ। ਐ ਕੰਪੈਰੀਜ਼ਨ ਮੈਂ ਛੋਟਾ ਜਿਆ ਬਣਾ ਦਿੱਤਾ।
ਹਾਂ ਵਧੀਆ ਸਹੀ ਐ ਸਹੀ ਐ। ਹਾਂ ਅੱਛਾ ਐ ਬੋਤ ਅੱਛਾ ਬਣਾਇਆ।
ਪਾਸਟ ਲਾਈਫ ਤੇ ਪ੍ਰੈਜੈਂਟ ਲਾਈਫ ਦੇ ਕੁਛ ਫੋਟੋਜ਼ ਵੀ ਲਾ ਰਹੇ ਸੀ। ਓਦੇ ਵਿੱਚ ਮੈਂ ਕਨਫਿਊਜ ਆਂ, ਮੈਂ ਥੋੜੀ ਜੀ ਚਲਾਈ ਏ ਮੈਂ- ਕੀ ਕੀਤਾ, ਮੈਂ ਕੁਛ ਫਰੂਟਸ, ਵੈਜ ਟੇਬਲਸ ਦੀ ਫੋਟੋ ਲਾਈ, ਹਾਂ ਤੇ ਪ੍ਰੈ -ਪਾਸਟ ਵਿੱਚ ਹਨਾ ਹਾ ਤੇ ਬਰਗਰ ਦੀ ਪ੍ਰੈਜੈਂਟ ਵਿੱਚ। ਬਰਗਰ, ਪਿਜ਼ਾ ਦੀ ਪ੍ਰੈਂਜਟ ਵਿਚ ਲਾ ਦਿੱਤੀ ਨਾ। ਤੇ ਕੁਛ ਇੱਕ ਫੈਮਲੀ ਟਾਈਮ- ਦੀ ਮੈਂ ਲਾ ਦਿੱਤੀ ਪਾਸਟ ਵਿੱਚ, ਪਰ ਫਿਰ ਪ੍ਰਜੈਂਟ ਵਿੱਚ ਕੀ ਲਾਵਾਂ।
ਫੈਮਲੀ ਕੀਦੀ ਪਾਸਟ ਲਗਾਇਆ ਹੁਣੇ।
ਹਾਂ ਫੈਮਲੀ ਟਾਈਮ, ਪਾਸਟ ਲਾਈਫ ਵਿਚ ਫੈਮਲੀ ਟਾਈਮ ਲਾ ਦਿੱਤਾ।
ਹਾਂ ਹੁਣੇ ਮੋਬਾਈਲ ਡਈ, ਮੋਬਾਈਲ ਡ‌ਈ, ਮੋਬਾਈਲ ਡ‌ਈ।
ਹਾਂ ਮੋਬਾਈਲ ਵੀ ਲਾਇਆ ਮੈਂ- ਇੱਕ ਲੋ ਵਲਾ ਫੋਨ ਵਾਲਾ, ਜੜਾ ਐਂਡਰੋਇਡ ਅਸੀਂ ਯੂਜ ਕਰਦੇ ਆਂ। ਤੇ ਪਾਸ ਵਿੱਚ ਮੈਂ ਓ ਲਾ ਦਿੱ- ਦਿਤਾ ਏ ਜੇੜਾ ਦੂਜਾ ਵਾਲਾ ਫੋਨ ਨੀ ਸੀ। ਟ੍ਰਿਨ -ਟ੍ਰਿਨ ਵਾਲਾ ਫੋਨ। ਜਿਦੇ ਵਿੱਚ ਤਾਰ ਵੀ ਹੁੰਦੀ ਐ, ਲੈਂਡਲਾਈਨ ਜਿਆ ਹਾਂ ਓ ਹਨਾ। ਤੇ ਹੋਰ ਨੀ ਸਮਝ ਆ ਰਿਆ ਹੋਰ ਕੀ ਲਾ ਸਕਦੀ ਆ ਮੈਂ। ਮੈਂ ਇੱਕ ਪਤੰਗ- ਪਤੰਗ ਖੇਲ ਰ ਨੇ ਬੱਚੇ ਬੱਚੇ ਹਾਈਡ‌ ਏਨ ਸੀਕ ਖੇਲ ਰੇ ਨੇ, ਓ ਲਾਇਆ ਮੈਂ, ਪੁਰਾਣੇ ਤੇ ਹਨਾ।
ਹਾਂ
ਹੁਣ- ਹੁਣ ਕੀ ਲਾਵਾਂ, ਚੈਸ ਲਾ ਤੂ ਚੈਸ ਖੇਡ ਰੇ ਖੇਡਦੇ ਨੇ ਹੁਣ।
ਚੈਸ ਤੋਂ ਖੇਲਤੇ ਈ ਨੀ ਐ, ਕਾ ਖੇਲਤੇ ਐ ਚੈਸ- ਦੇਖਾ ਤਨੇ ਐ ਸੇ ਮੋਬਾਈਲ- ਮੋਬਾਈਲ ਆਈ ਥਿੰਕ ਮੋਬਾਈਲ ਈ।
ਤੇ ਮੋਬਾਇਲ ਦਾ ਤਾਂ ਪਿਸਲੇ ਮੈਂ ਲਿ ਲਾਇਆ ਨਾ, ਏਦੇ ਵਿੱਚ ਫੈਮਲੀ ਟਾਈਮ ਵਿੱਚ। ਤੇ ਹੁਣ ਹੋਰ ਹੋਰ ਕੀ ਲਾਵਾਂ ਫਿਰ ਪ੍ਰਜੈਂਟ ਲਾਈਫ ਵਿੱਚ। ਹੁਣ ਕੀ ਫਰਕ ਕਿਆ ਮਲਬ- ਫੈਮਲੀ ਟਾਈਮ, ਸਕ੍ਰੀਨ ਟਾਈਮ ਹੋ ਗਿਆ। ਹੁਣ‌ ਐ ਸਮਾਟ ਕਲਾਸ, ਐਨ ਔਨਲਾਇਨ ਕਲਾਸਿਸ ਲਈ ਪਿਚਰ ਕਿਥੋਂ ਲਾਵਾਂ, ਕੀ ਲਾਵਾਂ। ਕੀ ਬੱਚੇ ਕਿਵੇਂ ਲੈ ਰੇ ਨੇ, ਕੀ ਐ ਕਿੱਥੋਂ ਦੀ ਆਏਗੀ ਫੋਟੋਜ਼-
ਔਨਲਾਈਨ ਕੰਮਪੂ ਆ ਕੰਪਿਊਟਰ ਦੇ ਥਰੂ, ਮੋਬਾਇਲ ਦੇ ਥਰੂ, ਜੋ ਕੋਲ ਮਲਬ ਕਲਾਸਿਸ ਹੁੰਦੀ ਐ।
ਤੇ ਲਿਖਦੇ ਨੇ ਨਾ, ਪਰ ਫੋਟੋ ਕੀ। ਮੈਂ ਇੱਕ ਕੰਪਿਊਟਰ ਦੀ ਲਾ ਦਿੱਤੀ। ਮੋਰ ਸਕ੍ਰੀਨ ਟੈਮ ਕਰਕੇ ਪੀਜ਼ਾ-ਫਾਸਟ ਫੂਡ ਦੀ ਵੀ ਲਾ ਦਿੱਤੀ, ਇੱਕ ਮੋਬਾਏਲ ਫੋਨ ਲਾ ਦਿੱਤਾ।
ਚੈਟ ਜੀ- ਪੀ -ਟੀ ਤੋਂ ਆ ਜੇਗੀ ਨਾ, ਫੋਟੋ ਵੀ
ਚੈਟ ਜੀ- ਪੀ -ਟੀ, ਈ ਲਿਖ ਦੇਂਦੀ ਆ ਏਥੇ ਇੱਕ ਤੇ ਓਸ ਤੋਂ ਬਾਦ ਕੀ ਕਰਾਂ, ਮਤਲਬ ਮੈਂ ਫੋ
ਅਰੇ, ਮੈਨੂੰ ਓਨਲਾਈਨ ਤੋ ਨਾ ਵੋ ਆਏਆ ਯਾਦ।
ਕੀ?
ਗੱਲ ਕਰਨੀ ਸੀ ਨਾ, ਇਨਾਂ ਦੀ ਓਨਲਾਈਨ ਕਲਾਸ ਦੀ, ਨਾ ਮੈਨੂੰ ਹੁਨ ਯਾਦ ਆਏਆ। ਸਵੇਰੇ ਯਾਦ ਸੀ, ਫਿਰ ਮੈਂ ਫਿਰ ਭੁੱਲ ਗਈ ਮੈਨੇ ਦੇਖ ਲੇਆ
ਚਲੋ ਕੋਈ ਨੀ, ਹਾਂ-ਹਾਂ ਕੱਲ ਕਰ ਲੈਨਾ। ਮੈਂ ਅਹ, ਅੱਜ ਮੈਂ ਇੱਕ ਰੀਲ ਵੀ ਵੇਖੀ, ਇੱਕ ਹੋਰ ਐਪ ਆਈ ਐ, ਅ ਬਲੂਮ ਕਰਕੇ ਕੇ ਪਤਾ ਨੀ ਕੇਹੜੀ ਐਪ ਸੀ ਓ, ਓਦੇ ਐਪ ਵਿੱਚ ਵੀ ਕੇਹ ਰਏ ਨੇ ਕਿ ਮਤਲਬ ਬੱਚੇਆਂ ਵਾਸਤੇ, ਓਨਲਾਈਨ ਕਲਾਸੇਸ ਦੀ। ਤੇ ਵੇਖਦੀ ਆਂ, ਕੁਛ ਓਦੇ ਵਿੱਚ ਹੈਗਾ ਟਰਾਏਲ ਵਗੈਰਾ ਤਾਂ ਲੈ ਸਕਦੇ ਹੁਨ ਦੱਸੋ ਮੈੰ ਏਦੇ ਬਾਦ ਕੀ ਕਰਾਂ। ਲਾਸਟ ਹੁਣ ਰੈਹ ਗੇਆ ਏਈ, ਹੁਣ ਸਮਝ ਨੀ ਆ ਰੇਆ ਮੈਨੂੰ ਕੰਪਲੀਟ ਕਿਵੇਂ ਕਰਾਂ? ਲਾਸਟ ਕੀ ਪਾਵਾਂ, ਫੇਰ ਹਾਂਜੀ ਏ ਤੋਂ ਬਾਦ ਕੀ ਪਾਵਾਂ। ਫੋਟੋਜ਼ ਤੋਂ ਬਾਦ ਕੁਝ ਮਤਲਬ ਐੰਡਿੰਗ ਹੋਂਦੀ ਐ ਨਾ, ਕੁਝ ਕੰਕਲੂਜਨ ਜਾਂ ਕੁਝ ਐਂਵੇ ਜੇਆ ਤੋ ਕੀ ਲਿਖਾਂ ਕੰਕਲੂਜਨ ਤੇ
ਕਨਕਲੂਜਨ ਲਿਖਨੈ ਜਾਂ ਪੁਆਏਂਟ ਲਿਖਨਾ ਫਿਰ ਡਿਫਰੈਂਸ ਦਾ?
ਡਿਫਰੈਂਸ ਹੋ ਗੇਆ ਨਾ, ਡਿਫਰੈਂਸ ਹੋ ਗੇਆ, ਫੋਟੋਜ਼ ਵੀ ਲਾ ਦਿੱਤੀ, ਠੀਕ ਐ ਤੇ ਹੁਨ ਕੀ ਕਰਾਂ, ਸਕ੍ਰੈਪ ਬੁੱਕ ਐਂਡ ਤੇ ਕਰਨੀ ਆ ਨਾ ਲਾਸਟ ਕੀ ਲਿਖਾਂ? ਕੋਈ, ਮਤਲਬ
ਵੀ ਸ਼ੁੱਡ ਸਪੈਨ ਅ ਮੋਰ ਐਂਡ ਮੋਰ ਟਾਈਮ ਵਿਦ ਅ ਚਿਲਡਰਨਸ।
ਮਤਲਬ ਯੇ ਐਸੇ ਕਨਕਲੂਜਨ ਮ ਪੁਆਏਂਟਸ ਲਿਖ ਦਵਾਂ ਕਿ, ਕੀ-ਕੀ ਕਰਨਾ ਚਾ ਐ ਸਾਨੂੰ, ਹੈਂ।
ਚਾਈਦੈ, ਹਾਂ। ਜੀ, ਜੋ ਕੇ ਅਸੀ ਕਰਦੇ ਨੀ ਆਂ, ਜੋ ਕੇ ਅਸੀ ਕਰਦੇ ਨੀਂ ਆਂ।
ਜੋ ਕੇ ਅਸੀਂ ਕਰਦੇ ਨੀਂ ਆਂ, ਹਾਂ ਬਟ ਮਤਲਬ ਕੀ ਚੰਗਾ ਐ, ਸਾਡੇ ਵਾਸਤੇ ਨਾ। ਕੀ ਹੋਨਾ ਚਾਈਦੈ, ਰਾਈਟ?
ਅ, ਅ, ਹਾਂਜੀ।
ਹਾਂ, ਐ, ਐ ਵੀ ਲਿਖ ਸਕਦੇ ਆਂ, ਤਾਂ ਏਨੂੰ ਕੰਕਲੂਜਨ ਵਿੱਚ ਪਾ ਦੇਵਾਂ ਕਨਕਲੂਜਨ ਲਿਖ ਕਰ ਫੇਰ ਓਦੇ ਵਿੱਚ ਪਾ ਦਵਾਂ ਨਾ।
ਹਾਂ -ਹਾਂ, ਹਾਂਜੀ -ਹਾਂਜੀ, ਹਾਂਜੀ।
ਬਸ, ਓਈ ਐ ਏ ਬਸ ਕੁਛ, ਨਈਂ ਹਲੇ ਕਿੱਥੇ। ਨਈਂ-ਨਈਂ ਅੱਜ ਆਲੂ ਦੇ ਪਰੌਂਠੇ ਖਾਨੇ ਆਲੂ ਓਬਾਲੇ ਨੇ ਹੁਨੇ। ਬਸ, ਹੁਨ ਏਹ ਕੰਮ ਕਰਕੇ ਫੇਰ ਬਨਾਨੀਂ ਆਂ।
ਅੱਛਾ-ਅੱਛਾ, ਚਲੋ ਸਈ ਐ।
ਬੱਚੇ ਕੈੰਦੇ ਆਲੂ ਦੇ ਪਰੌਂਠੇ ਬਨਾ ਦੋ, ਮੈਂ ਫੇਰ ਕੇਆ ਠੀਕ ਐ, ਚਲੋ। ਹੋ ਵੀ, ਗੇ ਬਥੇਰੇ ਦਿਨ ਖਾਦੇ ਵੇ।
ਅੱਛਾ। ਔਰ, ਬੱਚੇ ਪੜਾਈ ਕਰ ਰਏ ਐ?
ਕਿੱਥੇ ਹੁਨੇ ਖੇਡ ਕੇ ਆਏ ਨੇ, ਥੱਲੋਂ ਦੀ ਬੈਡਮਿੰਟਨ ਖੇਡਨ ਗਏ ਸੀ। ਹੁਣੇ ਥੱਲੇ ਆਏ ਨੇ ਹੁਣ ਟੀ ਵੀ ਚੱਲਦਾ ਪਿਆ।
ਚਲ ਗੁਡੀ ਯਾਰ ਖੇਲ ਕੇ ਆਇਆ ਏ ਨਾ ਥੋੜੀ ਦੇਰ ਖੇਲ ਕੇ ਆਇਆ ਨਾ ਰੇ ਗਡੀ ਯ।
ਪੜਿਆ ਉਹਨਾਂ ਨੇ ਟਾਈਮ ਹੀ ਨੀ ਮਿਲਿਆ ਸਵੇਰੇ ਤੋਂ ਹੋਲੀ ਹੋਮਵਕ ਕਰ ਰੇ ਸੀ ਉਹ ਵੀ ਕੰਪਲੀਟ। ਕਿਵੇਂ ਹਾਲੇ ਤੱਕ ਜਿੰਨਾ ਮਰਜ਼ੀ ਕਰਲੋ ਰਹਿੰਦਾ ਹੀ ਰਹਿੰਦਾ ਏ ਕੁੱਝ ਨਾ ਕੁੱਝ ਰਹਿ ਜਾਂਦਾ ਫਿਰ। ਕੁਛ ਰਹਿ ਜਾਂਦਾ ਐਵੇਂ ਕੰਪਲੀਟ ਨਹੀਂ ਹੋਇਆ। ਆਈ ਹੈ।
ਹੋਰ ਵੋ ਹੋ ਗਿਆ, ਵੋ ਹੋ ਕੇ ਆਈ ਪਿੰਕੀ। ਹਮ ਵੋ ਗੱਲ ਹੋ ਗਈ ਸੀ ਦਿੱਲੀ ਸਪਲਾਈ ਲਈ।
ਨਈ ਨਈ ਨਈ ਨਈ ਨਈ ਕੋਈ ਹੋਏਗਾ ਤੇ ਦੱਸ ਦੇਣਾ। ਨਈ ਆਇਆ ਨਾ ਨਾ ਉਹਨੇ ਫੋਨ ਚੱਕਿਆ ਉਹਨੇ ਮ ਬੈ। ਚੀਜ਼ ਪੜ੍ਹ ਲੈ ਨੇ ਹੁਣ ਪਰ ਫਿਰ ਫੋਨ ਨੂੰ ਉਦੂ ਬਾਦ ਨੀ ਚੱਕ ਰਿਹਾ ਨਾ ਰਿਪਲਾਈ ਕਰ ਰਿਹਾ। ਤੇ ਏਦਾਂ ਮਤਲਬ ਉਹਦੇ ਦਿਲ ਚੋਰ ਐ ਨਾ। ਪੈਲੇ ਮੈਂ ਸੋਚ ਪੈਲੇ ਮੈਂ ਸੋਚ ਰਹੀ ਸੀ ਨਹੀਂ ਉਹਨੇ ਕੁਛ ਨੀ ਕੀਤਾ। ਸ਼ਾਇਦ ਹੋ ਸਕਦੈ ਪ੍ਰੋਬਲਮ ਜੈਨੂਅਨ ਹੋਏ। ਜਾਣ ਕੇ ਨੀ ਕੀਤਾ ਪਰ ਜੇ ਉਹਨੇ ਜਾਣ ਕੇ ਨੀ ਕੀਤਾ ਤੇ ਪ੍ਰੋਬਲਮ ਜੈਨੂਅ।
ਪਲੀਜ਼ ਬਤਾਨਾ ਤੇ ਚਾਹੀਦੈ ਨਾ।
ਤੇ ਅਗਰ ਇਹ ਸਭ ਕੁੱਝ ਹੈਗਾ। ਤੇ ਉਹ ਮੇਰਾ ਫੋਨ ਕਿਉ ਨੀ ਚੱਕ ਰਿਆ ਜੇ ਤੂੰਨੇ ਕੁੱਝ ਗਲਤ। ਨੀ ਕੀਤਾ ਜੇ ਤੂੰਨੇ ਅ ਕੁਛ ਵੀ ਐਵੇਂ। ਹੁਣ ਜਿਹੜਾ ਗਿਐ ਉਹ ਮੇਰਾ ਫੋਨ ਨੀ ਚੱਕ ਰਿਹਾ। ਮੈਨੂੰ ਉਹਦੇ ਉਹਦੇ ਕੋਲੋਂ ਕਸਟਮਰ ਦਾ ਨੰਬਰ ਚਾਹੀਦਾ ਸੀ।
ਅੱਛਾ।
ਉਹ ਵੀ ਨੀ ਚੱਕ ਰਿਹਾ, ਉਹ ਵੀ ਨੀ ਚੱਕ ਰਿਹਾ ਨਾ। ਜਿਹਨਾਂ ਨੇ ਆਨਾ ਉਹ ਵੀ ਨੀ ਚੱਕ ਰਿਹਾ। ਜੋ ਗਿਐ ਉਹ ਵੀ ਨੀ ਚੱਕ ਰਿਹਾ ਤੇ ਜਦ ਉਹਨੇ ਕੁਛ ਗਲਤ ਨਹੀਂ ਕੀਤਾ ਤੇ ਉਹਨ ਫੋਨ ਕਿਉਂ ਨੀ ਚੱਕ ਰਿਆ ਹੈਨਾ? ਜੇ ਕੁੱਛ ਕੀਤਾ, ਤਾਂਹੀ ਤੇ ਏਹ ਤਾਂਹੀ ਤੈਨੂੰ ਲੱਗ ਰਿਹਾ ਨਾ ਕਿ ਮੈਂ ਮੈਂ ਫੋਨ ਨਾ ਚੱਕਾਂ। ਨਹੀਂ ਤੇ ਚੱਕ ਲੈ ਫੋਨ ਮੈਨੂੰ ਨੰਬਰ ਦੇਦੇ ਕਸਟਮਰ ਦਾ। ਉਹ ਤੇ ਤੂੰ ਦੇ ਹੀ ਸਕਦੈ ਨਾ। ਹੁਣ, ਤੂੰ ਕੰਮ ਨੀ ਗਿਆ ਲੇਕਿਨ ਮੈਨੂੰ ਜ਼ਰੂਰਤ ਹੈਗੀ ਤੂੰ ਉੱਥੇ ਕੰਮ ਕਰਦਾ ਸੀ। ਤੂੰ ਫੋਨ ਨੰਬਰ ਤੇ ਦੇ ਈ ਸਕਦੈ, ਇਹ ਤੇ ਬਹੁਤ ਜੈਨੂਅਣ ਹੈ। ਮੇਰੇ ਕੋਲ ਜਿਹੜਾ ਨੰਬਰ ਹੈ। ਉਹ ਅੰਕਲ ਚੁੱਕਦੇ ਨੇ ਤੇ, ਦੂਜਾ ਨੰਬਰ ਉਹਦੇ ਕੋਲ ਹੈ। ਮੈਂ ਉਹਨੂੰ ਕਿਹਾ ਵੀ ਸੀ ਪਰ ਸ਼ਾਇਦ ਉਹ ਮੈਨੂੰ ਸੈਂਡ ਕਰਨਾ ਭੁੱਲ ਗਿਆ ਤੇ ਯਾ ਸ਼ਾਇਦ ਕੀਤਾ ਸੀ ਪਰ ਮੈਨੂੰ ਹੁਣ ਮੈਂ ਸੇਵ ਨਹੀਂ ਕੀਤਾ। ਤੇ ਹੁਣ ਇਹ ਕਿ ਉਹ ਨੰਬਰ ਮੈਨੂੰ
ਇੰਝ ਕਰੋ ਮੈਨੂੰ ਦੋ ਨੰਬਰ, ਮੈਂ ਗੱਲ ਕਰਾਂ, ਕੀ ਗੱਲ ਕਰਨੀ ਏ ਬਚਾਨਾ।
ਕੀ ਉਹ ਫੋਨ, ਕੁਛ ਜੇ ਨੰਬਰ ਉਠਾ ਲੇ ਤੇ - ਮੈਨੂੰ ਅ ਕੋਨਫਰੰਸ ਕਾਲ'ਚ ਲੈ ਲਣ, ਹੋਰ ਕੀ। ਪਰ ਉਹ ਕੱਟ ਦੇਗਾ ਜੱਦ ਓਹਨੂੰ ਪਤਾ ਲੱਗੇਗਾ। ਉਹ ਕੱਟ ਦੇਗਾ ਜੈ ਜਿਵੇਂ ਹੀ ਉਹਨੂੰ ਪਤਾ ਲੱਗੇਗਾ ਉਹ ਕੱਟ ਦੇਗਾ ਫੇਰ ਤੇ। ਉਹਦੇ'ਚ ਐਡ ਕਾਲ ਦਾ ਓਪਸ਼ਨ ਆਂਦੈ, ਨਹੀਂ? ਤਾਨ ਨਈ ਪਤਾ ਪੈਸੇ ਲੈ ਕੇ ਵੀ ਜਾ ਸਕਦੈ, ਮੈਨੂੰ ਨਹੀਂ ਪਤਾ। ਉਹਨੇ ਕਸਟਮਰ ਤੋਂ ਪੈਸੇ ਲਏ ਕੇ ਨਹੀਂ ਲਏ, ਹਾਂ ਪੈਸੇ ਦੇਣੇ ਸੀ। ਕਸਟਮਰ ਨਈ ਕ ਕਸਟਮਰ ਤੇ ਇਸ ਲਿਏ ਨੀ ਉਠਾ ਰਿਹਾ, ਮਾਈਟ ਬਿਉ ਦੂਜਾ ਨੰਬਰ ਐ ਉਦਾਂ ਮੁਝੇ ਨੀ ਪਤਾ, ਮੈਨੂੰ ਨੀ ਪਤਾ। ਕੀ ਫਰਕ ਪੈ, ਕੀ ਰੀਜ਼ਨ ਹੈ ਕਿਉਂ ਨੀ ਉਠ ਰਿਆ ਕਸਟਮਰ, ਬਟ ਅ ਉਹ ਨੰਬਰ ਨਈ ਐ, ਜੋ ਉਹ ਰਿਸੀਵ ਕਰਦਾ ਏ, ਤੇ ਉਹਦੇ ਕੋਲ ਨੰਬਰ ਹੈਗੇ ਤੇ ਮੈਂ ਇਸ ਲਈ ਗੱਲ ਕਰਨਾ ਚਾਹੰਦੀ ਸੀ ਕਿ ਅਹ ਮਤਲਬ ਉਹ ਕੈਸ਼ ਦਿੰਦੇ ਨੇ, ਮੈਂ ਕੇ ਕੀ ਕੈਸ਼ ਨਾ ਦਿਓ ਇਸ ਵਾਰ ਔਨਲਾਈਨ ਦੇ ਦਿਓ ਤੇ ਨੀ ਆਏਗਾ ਐ ਦੱਸਣਾ ਸੀ, ਪਰ ਓ ਨੰਬਰ ਈ ਨੀ ਹੈਗਾ ਮੇਰੇ ਕੋਲ। ਇਸ ਵਾਸਤੇ, ਛੱਡੋ ਪਰੇ। ਕੀ ਕਰ ਸਕਦੇ ਆਂ। ਕਿਸੇ ਦਾ ਕੀ ਪਤਾ ਹੁਣ ਨਾ ਆਂ ਹਾਂ ਬਸ ਮੈਂ ਜਾ ਰੀ ਆ ਪਰੋਠੇ, ਆਜੋ ਖਾਲੋ ਪਰੌਂਠੇ-
ਹਾਂਜੀ ਆਰੇ ਆ, ਹੁਣੇ ਆਂਦੇ ਆ ਤੁਆਡੇ ਕੋਲ
ਚਲੋ ਚੰਗਾ ਫੇਰ ਆਜੋ-ਆਜੋ, ਹਾਂ ਬਿਲਕੁਲ ਬਸ- ਚਾਇਦੀ ਆਂ, ਹਾਂਜੀ। ਚਲੋ ਬਾਏ, ਸਸ ਸ੍ਰੀ ਕਾਲ ਜੀ।